ਹਾਂਜੀ ਸਸੀ
ਸਸ਼ਰੀ ਕਾਲ ਜੀ ਕਿਵੇਂ ਹੋ ਤੁਸੀਂ?
ਬਸ ਬਹੁਤ ਵਧੀਆ।
ਹੋਰ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਖੈਰੀਅਤ ਤੁਹਾਡੇ ਕਿੱਦਾ?
ਹਾਂਜੀ, ਹਾਂਜੀ ਮੇਰੇ ਘਰ ਵੀ ਸਭ ਠੀਕ ਐ। ਹੋਰ ਤੁਸੀਂ ਕੀ ਕਰਦੇ ਪਏ ਸੀ?
ਹਾਂਜੀ
ਹਾਂਜੀ ਹੋਰ ਤੁਸੀਂ ਕੀ ਕਰ ਰਹੇ ਸੀ?
ਮੈਂ ਤਾਂ ਕੁਛ ਨੀ ਕਰ ਰਿਹਾ ਮੈਂ ਤਾਂ ਫਰੀ ਸੀਗਾ ਮੈਂ ਸੋਚਿਆ ਵੀ ਚਲੋ ਕੰਮ ਈ ਕਰ ਲੀਏ।
ਹਾਂਜੀ-ਹਾਂਜੀ ਹੋਰ ਤੁਸੀਂ ਚਾਹ ਪੀ ਲਈ ਸ਼ਾਮ ਦੀ? ਤੁਸੀਂ ਚਾਹ ਪੀ ਲਈ ਸ਼ਾਮ ਦੀ?
ਹਾਂਜੀ-ਹਾਂਜੀ। ਚਾਹ ਛਕ ਲੀ ਸੀ, ਔਫਿਸ ਈ ਛਕ ਲੀ ਸੀਗੀ।
ਹਾਂਜੀ ਅੱਛਾ ਤੁਸੀਂ ਫਾਦਰ ਹੋ ਕੇ ਮੈਨੂੰ ਐਸਾ ਲੱਗਿਆ ਕਿ ਤੁਸੀਂ ਫਾਦਰ ਹੋ।
ਮਤਲਬ
ਮਤਲਬ ਕੀ ਮਤਲਬ ਤੁਹਾਡੇ ਮਤਲਬ ਤੁਸੀਂ ਮੈਰਿਡ ਹੋ ਨਾ।
ਹਾਂਜੀ-ਹਾਂਜੀ ਜੀ ਨਈ-ਨਈ ਮੈਂ ਹਲੇ-ਹਲੇ ਤਾਂ ਨਈ ਅ ਬ
ਓਕੇ-ਓਕੇ
ਹਾਂ ਨਈ ਆਪਣੀ ਪੈਲਾਂ ਗੱਲ ਹੋ ਚੁੱਕੀ ਆ।
ਨਈ-ਨਈ ਸਾਡੀ ਪੈਲਾਂ ਗੱਲ ਨਈ ਹੋਈ ਐ।
ਅੱਛਾ-ਅੱਛਾ ਬਟ ਫੇਰ ਤੁਹਾਨੂੰ ਕੀ ਪਤਾ
ਨਈ ਮੈਂ ਬਸ ਇੰਜੀ ਪੁੱਛਿਆ ਕਿਉਂਕਿ ਮਤਲਬ ਥੋੜਾ ਫੇਸ ਤੋਂ ਤੁਸੀਂ ਮੈਂਚਿਓਰ ਲੱਗ ਰਏ ਸੀ ਤਾਂ ਮੈਂ ਸੋਚ ਸੋਚਿਆ ਕਿ ਮੈਂ ਇਸੇ ਟੋਪਿਕ ਤੇ ਗੱਲ ਕਰ ਲਾਂਗੀ।
ਅੱਛਾ ਇਹ ਤਾਂ ਕੀ ਹੈ ਇਹ ਤਾਂ ਏ ਆਈ ਨੇ ਕੋਂਟੈਂਟ-ਕੋਂਟੈਂਟ ਬਣਾਇਆ ਵਾ।
ਹਾਂਜੀ-ਹਾਂਜੀ
ਹਾਂ ਜਿਪਟੀ ਨੂੰ ਕੈਤਾ ਸੀਗਾ ਉਹਨੇ ਆਪੇ ਬਣਾ ਤਾ ਹਾਂਜੀ-ਹਾਂਜੀ ਤੇ ਤੁਸੀਂ
ਹਾਂਜੀ ਮੈਂ ਤਾ ਹਲੇ ਸਟੂਡੈਂਟ ਹਾਂ ਜੀ।
ਅੱਛਾ ਕੇੜੀ ਕਲਾਸ 'ਚ ਪੜ੍ਹਦੇ ਓ
ਕਲਾਸ 'ਚ ਨਈ ਮੇਰੀ ਗ੍ਰੈਜੂਏਸ਼ਨ ਚੱਲ ਰਈ ਐ।
ਬੀ ਕੋਮ
ਨਈ-ਨਈ ਇਕੋਨੋਮਿਕਸ ਔਨਰਸ
ਐਨੋਮਿਕਸ ਔਨਰ ਠੀਕ ਹੈ। ਆਪਣੇ ਜਿਦੇ ਬਿਜਨਸ-ਬਿਜਨਸ ਵੀ ਉਹਦੇ ਵਿੱਚ ਹੁੰਦਾ ਹਨਾ।
ਹਾਂਜੀ-ਹਾਂਜੀ
ਨਈ ਮੈਂ ਨਾ ਵੈਸੇ ਸੋਚ ਰਿਆ ਸੀ ਮੈਂ ਕਿਆ ਵੀ ਮੈਂ ਇਕਨੋਮਿਕਸ ਦੇ ਵਿੱਚ ਹੈਨਾ ਐਗ ਇਕਨੋਮਿਕ ਸਬਜੈਕਟ ਰੱਖਾਂ ਬੀਏ ਦੇ ਵਿਚ ਬਟ ਕਈ ਕੈਂਦੇ ਵੀ ਇਹ ਟਫ ਬੋਤ ਹੁੰਦਾ। ਹਾਂਜੀ ਸਬਜੈਕਟ
ਨਈ ਟਫ ਤਾਂ ਹੁੰਦਾ ਏ ਪਰ ਉਹੀ ਆ। ਕਿ ਮਤਲਬ ਇਕਨੋਮਿਕਸ ਵਿੱਚ ਮੈਨੂੰ ਲੱਗਦਾ ਹੈ ਕਿ ਕਾਫੀ ਸਕੋਪ ਹੈ ਅੱਜਕੱਲ ਜੋਬਸ ਦਾ ਤਾਂ ਕਰ ਕੇ ਮੈਂ ਇਕਨੋਮਿਕਸ ਲਈ ਸੀਗੀ। ਨਾਲੇ ਮੇਰੀ ਟਵੈਲਥ ਵਿਚ ਕਾਫੀ ਵਧੀਆ ਸਕੋਰ ਸੀਗਾ ਇਕਨੋਮਿਕਸ ਵਿੱਚ ਇਸ ਕਰਕੇ ਮੈਂ ਸੋਚਿਆ ਕਿ ਮਤਲਬ ਗ੍ਰੈਜੁਏਸ਼ਨ ਆਸਤੇ ਵੀ ਮੈਂ ਇਕਨੋਮਿਕਸ ਈ ਲੈ ਲਾਵਾਂ।
ਅੱਛਾ ਤੇ ਇਕਨੋਮਿਕਸ ਦੇ ਆਪਾਂ ਨੂੰ ਮਤਲਬ ਕੀ-ਕੀ ਜੋਬ ਰਿਕੁਆਇਰਮੈਂਟ ਆ ਸਕਦੀਆਂ ਐਪਰੋਕਸਿਮਿਲਿਟੀ
ਮਤਲਬ ਬੈਂਕਿੰਗ ਜੋਬਸ ਮੋਸਟਲੀ ਮਿਲ ਜਾਂਦੀਆਂ ਨੇਂ ਇਕਨੋਮਿਕਸ ਕਰਕੇ ਨਾਲੇ ਅਗਰ ਤੁਸੀ ਇਕਨੋਮਿਕਸ 'ਚ ਜਿਵੇਂ ਬੀ ਏ ਕਰ ਲਓ ਫਿਰ ਐੱਮ ਏ ਕਰ ਲਉ, ਉਹਦੇ ਬਾਅਦ ਅਗਰ ਤੁਸੀ ਜੇ ਪੀ ਐੱਚ ਡੀ ਕਰ ਲਓ ਤੇ ਤੁਹਾਨੂੰ ਇਕਨੋਮਿਸਟ ਦੀ ਜੋਬ ਮਿਲ ਸਕਦੀ ਹੈ। ਉਹਦੇ 'ਚ ਤਾਂ ਸਟਾਰਟ ਟਿੰਗ ਪੈਕੇਜ ਹੀ ਮਤਲਬ ਕਰੀਬ ਐਵੇਂ ਟਵੈਲ ਥਰਟੀਨ ਐੱਲ ਪੀ ਏ ਦਾ ਹੁੰਦਾ।
ਅੱਛਾ-ਅੱਛਾ
ਹਾਂਜੀ
ਇਹਦੇ ਵਿੱਚ ਮਤਲਬ ਕਿ ਕਾਫੀ ਸਕੋਪ ਆ ਹਨਾ।
ਹਾਂ ਮਤਲਬ ਅੱਜ ਕੱਲ ਵੈਸੇ ਤਾਂ ਸਕੋਪ ਹੈ ਨੀ ਕੁਛ ਪੜ੍ਹੇ ਲਿਖੇ ਕਿਉਂਕਿ ਮੈਂ ਇਹ ਦੇਖ ਰਈ ਹਾਂ ਜਿਹੜੀ ਯੂਟਿਊਬ ਚ ਵੀਡੀਓ ਵਗੈਰਾ ਬਣਾ ਰਏ ਨੇਂ। ਛੋਟੀ ਏਜ 'ਚ ਹੀ ਓ ਬੜਾ ਜਾਦਾ ਕਮਾ ਲੈ ਰਏ ਨੇਂ ਨਾਲੇ ਅਸੀ ਡਿਗਰੀਆਂ ਪਿੱਛੇ ਲੱਗੇ ਪਏ ਹਾਂ।
ਤੇ ਹੋਰ ਮਤਲਬ ਇਹ 'ਚ ਐਂ ਆਹ ਫੋਰਨ ਦੇ ਵਿੱਚ ਪਤਾ ਕੀ ਹੈਗਾ ਫੋਰਨ ਦੇ ਵਿੱਚ ਅਸਲ ਓ ਫੋਕਸ ਕਰਦੇ ਆਂ ਏ ਆਈ ਕੋਂਟੈਂਟ ਬਣਾਉਣ ਤੇ ਮਤਲਬ ਕ੍ਰੀਏਸ਼ਨ ਤੇ।
ਹਾਂਜੀ, ਲੇਕਿਨ ਏਥੇ ਨਾ ਏਨਾਂ ਡੇਵਲਪਡ ਹੈ ਨੀ ਮਤਲਬ ਏਥੇ ਦੀ ਏ ਆਈ ਡਿਗਰੀ ਜੇ ਤੁਸੀ ਲੈ ਵੀ ਲੋਗੇ ਤੇ ਓਦੇ ਬਾਦ ਤੁਸੀ ਬਾਰ ਜਾਓਗੇ ਤੇ ਤੁਹਾਨੂੰ ਓਦਾ ਕੁਛ ਪ੍ਰੋਫਿਟ ਮਿਲੇਗਾ ਨੀ ਕਿਉਂਕਿ ਬਾਰ ਦੀ ਦੁਨੀਆਂ ਚ ਜੇੜੀ ਪੜ੍ਹਾਈ ਹੋ ਏ ਰੀ ਤੇ ਏਥੇ ਜੇੜੀ ਪੜ੍ਹਾਈ ਹੋ ਰੀ, ਬੋਤ ਫਰਕ ਐ ਨਾਲੇ ਹੁਨ ਤਾਂ ਮਤਲਬ ਇੰਡੀਆ ਦੀ ਐਜੂਕੇਸ਼ਨ ਬੋਤ ਈ ਗਿਰ ਗਈ ਐ, ਤੁਸੀ ਸੁਨਿਆ ਈ ਹੋਏਗਾ, ਐੱਨ ਟੀ ਏ ਦਾ ਕੀ ਹੋ ਰਿਹਾ ਅੱਜ। ਕੱਲ, ਨਾਲੇ ਸੀ ਬੀ ਐੱਸ ਈ ਦਾ ਵੀ ਹੁਣੇ ਹੋਇਆ ਸੀਗਾ।
ਨਈ ਐਂਨ ਟੀ ਏ ਦਾ ਕੀ ਹੋਇਆ ਵਾ? ਹੁਣ!
ਓ ਐਨ ਟੀ ਏ ਨੀਟ ਦਾ ਪੇਪਰ ਕਰਾਂਦੀ ਐ ਨਾ ਤੇ ਨੀਟ ਦਾ ਪੇਪਰ ਲੀਕ ਹੋ ਗਿਆ ਸੀਗਾ।
ਅੱਛਾ!
ਹਾਂ ਤੇ ਕਰੀਬ ਮਤਲਬ ਬੋਤ ਜਾਦਾ ਐਵੇਂ, ਅ ਪੰਜ ਛੇ ਲੱਖ ਬੱਚਿਆਂ ਨੇ ਪੇਪਰ ਦਿੱਤਾ ਸੀਗਾ ਹੁਨ ਪੰਜ-ਛੇ ਲੱਖ ਨੂੰ ਤੇ ਨਈ ਫਰਕ ਪਏਗਾ ਲੇਕਿਨ ਜਿਨਾਂ ਨੂੰ ਐ ਸੀ ਕਿ ਹਾਂ, ਓਨਾਂ ਦੀ ਰੈਂਕ ਆ ਜਾਏਗੀ। ਓਨਾਂ ਨੂੰ ਤਾ ਬੋਤ ਫਰਕ ਪਏਗਾ ਨਾ ਕਿਉਂਕਿ ਪੇਪਰ ਕੈਂਸਿਲ ਹੋ ਗਿਆ। ਓਨਾਂ ਨੇ ਕਿਹਾ ਕਿ ਫਿਰ ਤੋ ਦੁਬਾਰਾ ਦੋ।
ਬਿਲਕੁਲ, ਹਾਂ।
ਆਹ ਹੁਨ ਬੰਦੇ ਨੇ ਕਿੰਨੇ ਟਾਈਮ ਵਾਸਤੇ ਟੀ ਵੀ, ਦੋਸਤ ਸਭ ਛੱਡੇ ਹੁੰਦੇ ਨੇ ਕਿ ਚਲੋ ਬਈ ਆਹ ਹੁਨ ਇਹ ਕਿ ਤਾਬਾਂ ਦੁਬਾਰਾ ਨਹੀਂ ਛੂਣੀਆਂ ਪਾਂਗੇ ਹੁਨ ਅਸੀ ਪੜ੍ਹ ਲੈਂਨੇਂ ਆਂ ਇੱਕੋ ਵਾਰੀ ਕਰਨਾ ਐ। ਪਰ ਫਿਰ ਓਹੀ ਹੈ ਕਿ ਓਨਾਂ ਦਾ ਕਾਫੀ ਜਾਦਾ ਮਿੰਟ ਟਲ ਡਿਸਟਰਬੈਂਸ ਹੋ ਜਾਂਦੀ ਐ, ਹਾਂ।
ਮੇਰਾ ਓ ਮਤਲਬ ਨੀਟ ਦੀ ਤਿਆਰੀ ਕਰਦਾ ਸੀਗਾ, ਓਨੇ ਮਤਲਬ ਬੀ ਐੱਸ ਸੀ ਕਰ ਰੱਖੀ ਸੀਗੀ।
ਹਾਂਜੀ-ਹਾਂਜੀ।
ਬੀ ਐੱਸ ਸੀ ਕਰ ਰੱਖੀ ਸੀ ਤੇ ਓਸ ਤੋ ਬਾਦ ਬੀ ਐਸ ਸੀ ਤਿੰਨ ਸਾਲਾਂ ਦੀ ਕਰਕੇ ਤੇ, ਨੀਟ ਦੀ ਤਿਆਰੀ ਕਰਨ ਡਿਆ ਸੀ ਓਹ।
ਹਾਂਜੀ!
ਤੇ ਨੀਟ, ਨੀਟ ਦੇ ਓਨੇਂ ਮਤਲਬ ਵਈ ਕਾਫੀ ਇਗਜ਼ਾਮ ਦਿੱਤੇ ਦੋ ਤਿੰਨ ਵਾਰ, ਹਣਾ ਏਗਜ਼ਾਮ ਦਿੱਤੇ ਤੇ ਮਤਲਬ ਕਿ, ਕੀ ਹੋਇਆ? ਇੱਕ ਵਾਰ ਓਦਾ ਨਾ ਮਤਲਬ ਬਈ ਐਕਸੀਡੈਂਟ ਹੋ ਗਿਆ, ਬਹੁਤ ਖਤਰਨਾਕ। ਤੇ ਜਿਹਦੇ ਕਾਰਨ ਓ ਦਾ ਮਤਲਬ ਵੀ ਇੱਕ ਹਿਸਾਬ ਨਾਲ ਜੇੜਾ ਬ੍ਰੈਨ ਨੀ ਹੁੰਦਾ, ਹੈਨਾ ਰਾਇਟ ਦੇ ਪਾਸੋਂ, ਲੈਫਟ ਹਾਂ ਲੈਫਟ ਪਾਸੋ ਨਾ ਓਦਾ ਬ੍ਰੇਨ ਮਤਲਬ ਕਿ ਨਿਕਲ ਗਿਆ ਅੰਦਰੋਂ ਈ।
ਵਾਹਿਗੁਰੂ।
ਓ ਨਾਲ ਵੱਲ‌ ਵੀ ਇੰਨਾ ਹਨਾ।
ਹਾਂ, ਹੈਲੋ। ਹੈਲੋ।
ਤੇ ਹਣਾ ਸੁਪਨਾ ਸੀਗਾ
ਹਾਂਜੀ, ਹਾਂਜੀ, ਹਾਂਜੀ। ਹੁਨ ਕੀ ਕਰ ਸਕਦੇ ਆ, ਮਤਲਬ ਜੋ ਰੱਬ ਨੇ ਸ਼ਾਇਦ ਹੋ ਸਕਦਾ ਓਨਾਂ ਦੀ ਕਿਸਮਤ 'ਚ ਕੁਛ ਹੋਰ ਵਧੀਆ ਲਿਖਿਆ ਹੋਏ। ਹੈਲੋ।
ਜੋ ਮਤਲਬ ਕਿ ਕਿਸਮਤ ਚ ਲਿਖ
ਹਾਂਜੀ ਮੈਂ ਨਾ ਕਹਿ ਰੀ ਸੀ, ਤੁਹਾਡਾ ਨੈੱਟ ਸ਼ਾਇਦ ਸਈ ਨਈ ਆ ਰਿਹਾ ਤੁਸੀਂ ਥੋੜ੍ਹੀ ਸਈ ਜਗ੍ਹਾ ਤੇ ਆ ਜੋ।
ਨਈ ਮੇਰਾ ਨੈਟ ਸਈ ਐ।
ਨਈ ਤੁਹਾਡੀ ਆਵਾਜ਼ ਨਾ ਵਿੱਚ ਕੱਟ ਗਈ ਸੀ, ਏਸ ਕਰਕੇ ਮੈਂ ਪੁੱਛ ਰੀ ਸੀ।
ਆਵਾਜ਼ ਤੁਹਾਡੀ ਵੀ ਦੋ ਸਕਿੰਟ ਤੱਕ ਕੱਟੀ ਸੀਗੀ।
ਹਾਂਜੀ। ਹਾਂਜੀ ਤਾਂ ਮਤਲਬ ਉਹੀ ਆ, ਕਿ ਫੇਰ ਨੀਟ ਵਾਲੀ ਚੀਜ਼ ਹੋਈ ਸੀ। ਤੇ ਹੁਣ ਮਤਲਬ ਕਿਉਂਕਿ ਟੈਲੀਗ੍ਰਾਮ। ਵਗੈਰਾ ਤੇ ਨਾ ਪੇਪਰ ਲੀਕ ਵਗੈਰਾ ਕਰਕੇ ਅੱਠ ਹਜ਼ਾਰ ਅੱਠ ਅੱਠ ਹਜ਼ਾਰ ਰੁਪਏ ਚ ਵੇਚੇ ਜਾਂਦੇ ਨੇ। ਤੇ। ਹਾਂ ਤੇ ਉਹੀ ਆ ਕਿ ਮਤਲਬ ਮਤਲਬ ਲੋਕੀ ਵੀ ਇਸ ਚੀਜ਼ ਦਾ ਬੋਲ ਰਹੇ ਨੇ ਕਿ ਇਹ ਲੋਕ। ਢੰਗ ਨਾਲ ਇਕ ਇਗਜ਼ਾਮ ਤੱਕ ਨਹੀਂ ਕਰਵਾ ਪਾ ਰਹੇ।
ਹੂ
ਤੇ ਆਹੀ ਆ ਫਿਰ ਉਹਦੇ ਬਾਅਦ ਹੁਣ ਦੁਬਾਰਾ ਜਿਹੜੇ ਪੇਪਰ ਹੋ ਰਹੇ ਆ ਉਹਦੇ ਵਿੱਚ। ਮਤਲਬ ਇੰਡੀਅਨ ਏਅਰ ਫੋਰਸ ਡਿਲੀਵਰ ਕਰੇਗੀ ਪੇਪਰ ਸੈਂਟਰ ਤੇ ਜਾ ਕੇ।
ਹੂ
ਹੁਣ ਲੋਕਾਂ ਨੂੰ ਇਹ ਲੱਗ ਰਿਹਾ, ਕਿ ਬਾਈ ਦੇਖੋ ਕਿੰਨੀ ਵੱਡੀ ਗੱਲ ਹੈ, ਏਅਰਫੋਰਸ ਪੇਪਰ ਡਿਲੀਵਰ ਕਰੀਏ ਲੇਕਿਨ ਕਿਤੇ ਨਾ ਕਿਤੇ ਦੇਖੋ। ਉਹ ਤਾਂ ਸ਼ਰਮਿੰਦਗੀ ਦੀ ਗੱਲ ਹੈ ਕਿ। ਏਅਰਫੋਰਸ ਜਿਹੜੀ ਹੈਗੀ ਹੈ, ਉਹ ਸਾਨੂੰ ਪ੍ਰੋਟੈਕਟ ਕਰਨ ਵਾਸਤੇ। ਅਤੇ ਇੱਕ ਡਿਲੀਵਰੀ ਏਜੰਟ ਹੈਗੀ ਹੈ।
ਹਾਂਜੀ ਬਿਲਕੁਲ ਇਹ ਮਨ ਵੀ‌ ਬਹੁਤ ਹੈ‌, ਸੋਚਣ ਵਾਲੀ ਗੱਲ ਆ।
ਹਾਂਜੀ ਨਾਲੇ ਹੁਣ ਤਾਂ ਬਾਈ ਜੂਨ ਬਾਈ ਜੂਨ ਤੱਕ ਤਾਂ ਉਹ ਵੀ ਬਲੋਕ ਆ ਟੈਲੀਗ੍ਰਾਮ ਵੀ ਬਲੋਕ। ਕਰ ਦਿੱਤਾ ਗਿਆ, ਮਤਲਬ ਐਪ ਤੁਸੀਂ ਯੂਜ ਹੀ ਨਹੀਂ ਕਰ ਸਕਦੇ ਹੋ ਟੈਲੀਗ੍ਰਾਮ ਕਿਉਂਕਿ ਟੈਲੀ। ਹਾਂਜੀ ਬਾਈ ਜੂਨ ਤੱਕ ਕਿਉਂਕਿ ਬਾਈ ਨੂੰ ਪੇਪਰ ਐ ਨਾ ਤੇ। ਕੱਲ੍ਹ ਤੋਂ ਬਲੋਕ ਹੋਇਆ ਹੋਇਆ ਟੈਲੀਗ੍ਰਾਮ ਤੁਸੀਂ ਯੂਜ਼ ਹੀ ਨਹੀਂ ਕਰ ਸਕਦੇ।
ਨਹੀਂ ਐਪ ਆਲੇ ਟੈਲੀਗ੍ਰਾਮ ਤਾਂ ਯੂਜ ਕੀ ਹੈ ਵੈਸੇ।
ਟੈਲੀਗ੍ਰਾਮ ਦੇਖੋ ਵੈਸੇ ਤਾਂ। ਮਤਲਬ ਜਿਹੜੇ ਪ੍ਰੋਫੈਸ਼ਨਲ ਅ ਹੁੰਦੀਆਂ ਨੇ ਗੱਲਾਂ ਜਾਂ ਫਿਰ। ਕੋਈ ਕੰਪਨੀ ਜਾਂ ਬਿਜਨਸ ਤੁਸੀਂ ਕਰ ਰਹੇ ਹੋ ਤਾਂ। ਉਹਦੇ ਲਈ ਥੋੜ੍ਹਾ ਟੈਲੀਗ੍ਰਾਮ ਸੇਫ ਰਹਿੰਦਾ ਕਿ ਉਹਦੇ 'ਚ ਪ੍ਰਾਈਵੇਸੀ ਕਾਫੀ ਹੈ ਬਾਕੀ ਅੱਜ ਤਾਂ ਟੈਲੀਗ੍ਰਾਮ ਵਿੱਚ ਬੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਨੇੇ, ਤੁਸੀਂ ਸੁਣਿਆ ਹੋਏਗਾ ਬਹੁਤ ਟਾਈਮ ਪਹਿਲਾਂ ਕੁੱਝ ਐਸੀ ਚੀਜ਼ ਹੋਈ ਸੀ। ਜ ਕਿ ਮਤਲਬ ਬੜੇ ਮਾੜੀਆਂ ਗੱਲਾਂ ਮੁੰਡੇ ਕਰਦੇ ਪਏ ਸੀ, ਕੁੜੀਆਂ ਬਾਰੇ ਤੇ ਉਹਨਾਂ ਦੀ ਫੋਟੋਜ਼ ਵਗੈਰਾ ਸ਼ੇਅਰ। ਕਰਦੇ ਪਏ ਸੀ ਬਹੁਤ ਵੱਡਾ ਹਲੇ ਸਕੈਮ ਹੋਇਆ ਸੀ ਕੁੱਛ ਟਾਈਮ ਪਹਿਲਾਂ।
ਅੱਛਾ ਮੈਂ ਮੇਰੇ ਤਾਂ ਮਤਲਬ ਕੇ ਇੰਸਟਾਲ ਹੀ ਨਹੀਂ ਹੈਗਾ ਟੈਲੀਗ੍ਰਾਮ।
ਅੱਛਾ ਮੈਂ ਵੀ ਕਦੇ ਐਵੇਂ ਟੈਲੀਗ੍ਰਾਮ ਯੂਜ ਨਹੀਂ ਕੀਤਾ।
ਨਾ ਮੈਂ ਟੈਲੀਗ੍ਰਾਮ ਤੇ ਨਾ ਇੰਸਟਾ। ਸ ਉਹਦੀ ਚਾਹ ਮਤਲਬ ਵੀ ਬੰਦ ਕਰ ਰੱਖੀੀਆਂ
ਅੱਛਾ ਨੀ ਬਹੁਤ ਵਧੀਆ ਗੱਲ ਹੈ, ਵੈਸੇ ਵੀ ਇਹ ਸਭ ਚੀਜ਼ਾਂ ਡਿਸਟਰ੍ਰੈਕਟ। ਬਹੁਤ ਕਰਦੀਆਂ ਨੇ ਕਿਉਂਕਿ ਉਹੀ ਹੈ ਨਾ ਫਿਰ ਤੁਸੀਂ ਫ਼ੋਨ 'ਚ ਇੱਕ ਵਾਰ ਚਲੇ ਜਾਓ ਫਿਰ ਉਹ ਤੁਸੀਂ ਸਕਰੋਲ ਕਰਦੇ ਰਹਿ ਜਾਓਗੇ, ਇਕ ਇੱਕ ਤੁਸੀਂ ਵੀਡੀਓ ਖੋਲੀ ਆਗਲੀ ਵ ਵੀਡੀਓ ਆਗਲੀ ਵ ਵੀਡੀਓ ਆਗ ਵ ਵੀਡੀਓ ਮੈਂ ਐ ਕਹਿ ਰਹੀ ਹਾਂ, ਮੈਂ ਕਹਿ ਰਹੀ ਹਾਂ, ਪਰ ਮੈਂ ਆਪ ਦਿਨ ਚ ਚਾਰ ਪੰਜ ਘੰਟੇ ਚਲਾਉਂਦੀ ਰਹਿੰਦੀ ਹਾਂ
ਆਹੋ, ਇਹ ਮਤਲਬ ਕੀ ਹੈ ਨਾ ਇੱਕ ਹਿਸਾਬ ਦਾ ਮਤਲਬ ਮਹੀਨੇ ਚ ਆ ਹੀ ਹੈ ਇੱਕ ਹਿਸਾਬ ਦ ਰੁਪ
ਹਾਂਜੀ
ਤੇ ਮਤਲਬ ਕਿ ਆਪਾਂ ਇੱਕ ਨੂੰ ਹਨਾ ਸ ਸਕਰੋਲ ਕੀਤਾ ਤੇ ਉਹ ਆਪਣਾ ਮਨ ਹੀ ਨੀ ਭਰਦਾ ਮਤਲਬ ਕਿ ਆਪਾਂ ਦੂਜੀ ਤੀਜੀ ਤੇ ਨਾ ਕਰੀਏ ਤਾਂ ਮਨ ਨੂੰ ਹੋਰ ਜਿਆਦਾ, ਕੰਟਰੋਲ ਨੀ ਹੋ ਪਾਉਂਦਾ ਇੱਕ ਤਾਂ
ਹਾਂਜੀ ਹਾਂਜੀ ਬਾਕੀ ਹੁਣੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਇੱਕ ਤਾਂ ਇੰਟੀਏ ਵਾਲੀ ਆਹ ਚੀਜ਼ ਹੋਈ ਆ ਦੂਜੀ ਗੱਲ ਇਹ ਹੋਈ ਸੀ ਤੇ ਹੁਣੇ ਕਿ ਸੀ ਯੂ ਈ ਟੀ ਦਾ ਜਿਹੜਾ ਇਗਜ਼ਾਮ ਸੀ ਜਿਹਦੇ ਨਾਲ ਗ੍ਰੈਜੂਏਸ਼ਨ ਵਾਸਤੇ ਤੁਸੀਂ ਬਾਹਰ ਜਾ ਸਕਦੇ ਸਕਦੇ ਹੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਪਰ
ਹੈਲੋ ਹੈਲੋ
ਹਾਂਜੀ ਬਿਲਕੁਲ
ਹਾਂਜੀ ਤਾਂ ਉਹੀ ਆ ਫਿਰ ਉਹਦੇ ਬਾਅਦ ਸੀ ਯੂ ਈ ਟੀ ਦਾ ਹੁਣੇ ਹੋਇਆ ਸੀਗਾ। ਸਕੈਮ ਸੁਣ ਰਹੇ ਹੋ ਤੁਸੀਂ
ਈ ਯੂ ਮੀਟਰ ਦਾ ਵੀ ਹੋ ਗਿਆ
ਹਾਂਜੀ ਸੀ ਯੂ ਈ ਟੀ 'ਚ ਇਹ ਹੋਇਆ ਸੀਗਾ ਕਿ ਜਿਹੜਾ ਦਸ ਵਜੇ ਦੀ ਟਾਈਮਿੰਗ ਸੀ ਪੇਪਰ ਦੀ ਉਹ ਵਾਲਾ ਪੇਪਰ ਕੈਂਸਲ ਕਰ ਦਿੱਤਾ ਗਿਆ ਔਰ ਜਿਹੜੇ ਮਤਲਬ ਜਿਹੜੇ ਬੱਚਿਆਂ ਨੇ ਦਿੱਤਾ ਸੀ ਉਹਨਾਂ ਨੂੰ ਦੁਬਾਰਾ ਦੇਣਾ ਪਏਗਾ। ਹਾਂ ਉਹੀ ਉਹੀ ਆ ਬਸ ਹੁਣ ਇਹ ਦੋ ਚੀਜ਼ਾਂ ਹੋਈਆਂ ਨੇ ਫਿਰ ਹਾਲੇ ਤੁਹਾਨੂੰ ਸੀ ਬੀ ਐੱਸ ਈ ਦਾ ਤਾਂ ਪਤਾ ਹੀ ਹੋਏਗਾ ਜਿਹੜਾ ਮਤਲਬ ਪੇਪਰ ਪੇਪਰ ਜਿਹੜੇ ਓਨਲਾਈਨ ਚੈੱਕ ਹੋਏ ਨੇ ਉਹਦੇ ਚ ਮਤਲਬ ਸ਼ੀਟ ਹੀ ਬੱਚੇ ਦੀ ਦੂਜੀ ਚੈੱਕ ਕੀਤੀ ਗਈ ਯਾਨੀ ਕਿ ਉਹ ਬੱਚਾ ਕਹਿ ਰਿਹਾ ਕਿ ਜਿਹੜੀ ਹੈਂਡਰਾਈਟ ਮੈਨੇ ਰਿਵੈਲੂਏਸ਼ਨ ਵਾਸਤੇ ਦਿੱਤਾ ਹੋਣਾ ਪੇਪਰ ਤੇ ਜਿਹੜੀ ਸ਼ੀਟ ਉਹਦੇ ਕੋਲ ਪਹੁੰਚੀ ਉਹ ਕਿਸੇ ਹੋਰ ਬ ਦੀ ਪਹੁੰਚੀ ਯਾਨੀ ਕਿ ਉਹਦੀ ਸੀਟ ਇੱਧਰ ਉੱਧਰ ਕਰ ਦਿੱਤੀ ਗਈ ਫਿਰ ਕਾਫੀ ਬੱਚਿਆਂ ਨੇ ਇਹ ਚੀਜ਼ ਨੋਟਿਸ ਕੀਤੀ ਕਿ ਉਹਨਾ ਦੀ ਵੀ ਸ਼ੀਟ ਇੱਥੇ ਉੱਥੇ ਹੋਈ ਹੈ
ਅੱਛਾ ਮਤਲਬ ਸਕੂਲਿੰਗ ਵਿੱਚ ਵੀ ਆਹੀ ਹਨਾ ਰੌਲਾ ਚਲਣ ਡਿਆ ਸੀ ਬੀ ਐੱਸ ਈ ਬੋਰਡ ਵਿੱਚ ਵੀ ਤੇ ਏਦਾਂ
ਸਿਕਸ਼ਾ ਮੰਤਰੀ ਸੀਟ ਛੱਡਦੇ ਨੀ ਆ ਅਤੇ ਫਿਰ ਉਹੀ ਆਹ ਬੱਚੇ ਹੁਣ ਕੰਪਲੇਂਨ ਕਰ ਰਹੇ ਨੇ ਹੁਣ ਤਾਂ ਧਰਨੇ ਵੀ ਪੈ ਰਹੇ ਨੇ ਕਿ ਭਈਆ ਕਿ ਮਤਲਬ ਬੱਚਿਆਂ ਦਾ ਭਵਿੱਸ਼ ਕਿੱਥੇ ਕਿਹੜਾ ਹੱਥਾਂ ਵਿੱਚ ਚਾਹੇ ਉਹ ਜਿਹੜੇ ਸੋਚ ਹੀ ਨਹੀਂ ਰਹੇ ਕਿ ਕਿਹੜਾ ਬੱਚਾ ਜਿਹੜਾ ਸੱਚ ਵਿਚ ਡਿਜ਼ਰਵ ਕਰਦਾ ਉਹ ਕੁਛ। ਕਰੀ ਨਹੀਂ ਪਾ ਰਹੇ ਲਾਈਫ ਵਿੱਚ
ਬਿਲਕੁਲ ਬਿਲਕੁਲ
ਹਾਂਜੀ
ਉਹਦਾ ਨਾ, ਸੋਚਣ ਦਾ ਮੁੱਦਾ ਇਹ
ਹਾਂਜੀ, ਔਰ ਇਹ ਤਾਂ ਮਤਲਬ ਮਤਲਬ, ਨੀਟ ਦਾ ਤਾਂ ਬਹੁਤ ਪਹਿਲਾਂ ਵੀ ਬਹੁਤ ਬੜਾ ਰੌਲਾ ਪੈ ਚੁੱਕਿਐ। ਕਿ ਇੱਕ ਵਾਰ ਐਵੇਂ ਹੋਇਆ ਸੀ ਕੀ ਰਿਜ਼ਲਟ ਵੀ ਨਿਕਲ ਚੁੱਕਿਆ ਸੀ। ਤਦ ਪਤਾ ਲੱਗਿਆ ਕਿ ਮਤਲਬ ਪੇਪਰ ਲੀਕ ਵਗੈਰਾ ਹੋਇਆ, ਕਿਉਂ? ਕਿਤਨੇ ਬੱਚਿਆਂ ਦੇ, ਮਤਲਬ ਕਰੀਬ ਫੁੱਲ- ਫੁੱਲ ਮਾਰਕਸ ਆ ਗਏ, ਜਦਕਿ ਨੀਟ ਦੇ ਵਿੱਚ ਕਰੀਬ ਫੁੱਲ ਮਾਰਕਸ ਤੁਹਾਡੇ ਆ ਹੀ ਨਹੀਂ ਸਕਦੇ। ਹਾਂਜੀ -ਹਾਂਜੀ।
ਆਪਣੇ ਨਾ ਮਤਲਬ ਵੀ ਦਸ ਮਿੰਟ ਹੋ ਗਿਐ, ਦਸ। ਸਾਢੇ ਦਸ ਮਿੰਟ ਹੋ ਗਿਐ। ਕਿਤੇ ਕਾਲ ਨਾ ਰਿਜੈਕਟ ਹੋਵੇ, ਤੇ ਆਪਾਂ ਪੰਜ ਮਿੰਟ ਦਾ ਡਿਸਟੈਂਸ ਪਾ ਕੇ ਨਾ, ਫਿਰ ਮੈਂ ਕੋੰਟੀਨਿਂਊ ਕਰਦਾ। ਠੀਕ ਐ, ਓਕੇ! ਸਸ ਸ਼੍ਰੀ ਕਾਲ ਜੀ।